ਹੈਲੋ।
ਹੈਲੋ।
ਹਾਂਜੀ ਸਸ਼ੀ ਕਾਲ।
ਹਾਂਜੀ ਸਾਸ਼ਰੀ ਕਾਲ ਜੀ, ਹੋਰ ਕੀ ਹਾਲ-ਚਾਲ ਏ? ਹੋਰ, ਕੀ ਕਰਦੇ ਪਏ ਸੀਂ?
ਤੁਸੀਂ ਸੁਣਾਓ?
ਹਾਂ, ਕੀ ਕਰਦੇ ਪਏ ਸੀ ਮੈਂ ਕਿਹਾ।
ਹੈਲੋ।
ਹੈਲੋ।
ਆ ਰਹੀ ਆਵਾਜ਼?
ਹਾਂ, ਮੈਨੂੰ ਤੇ ਆਂਦੀ ਪਈ ਐ, ਤੁਹਾਨੂੰ ਨੀ ਆਂਦੀ ਪਈ ਕੇ ਮੇਰੀ।
ਤੁਹਾਡੀ ਆਵਾਜ਼ ਆਣੀ, ਬੰਦ ਹੋ ਗਈ ਸੀ। ਹੁਣ ਆਈ।
ਅੱਛਾ-ਅੱਛਾ ਹੁਣ ਆਂਦੀ ਪਈ ਏ।
ਹਾਂ, ਹੁਣ ਆਂਦੀ ਪਈਏ।
ਅੱਛਾ-ਅੱਛਾ, ਹਾਂਜੀ, ਚਲੋ।
ਗੱਲ ਨੈਟਵਰਕ
ਹਾਂਜੀ-ਹਾਂਜੀ, ਅੱਛਾ-ਅੱਛਾ ਹੁਣ ਆਂਦੀ ਪਈ ਏ।
ਹਾਂ ਹੁਣ ਆ ਰਹੀ ਐ।
ਅੱਛਾ-ਅੱਛਾ, ਹਾਂ, ਹੋਰ ਕਾਫੀ ਦਿਨਾਂ ਤੋਂ ਗੱਲ ਨੀ ਸੀ ਹੋਈ ਤੁਹਾਡੇ ਨਾਲ ਤੇ ਮੈਂ ਕਿਹਾ ਚਲੋ ਹੁਣ ਫ੍ਰੀ ਹੋਏ ਸੀ ਤੇ ਮੈਂ ਕਿਹਾ ਚਲੋ ਗੱਲ ਕਰ ਲਈਏ ਥੋੜ੍ਹੀ ਦੇਰ।
ਹਾਂ ਮੈਂ ਵੀ ਬੱਸ ਅੱਜ ਬੜੇ ਦਿਨ ਬਾਅਦ ਹੁਣ ਥੋੜ੍ਹਾ ਫ੍ਰੀ ਸੀ।
ਅੱਛਾ-ਅੱਛਾ।
ਫਿਰ। ਮੈਂ ਕਿਹਾ ਤੁਹਾਨੂੰ ਹੁਣ ਚੁੱਕ ਲਵਾਂ।
ਅੱਛਾ-ਅੱਛਾ।
ਹਾਂ ਪਰ ਗਰਮ-ਸਰਦ ਗਿਆ ਵੇ, ਪਸੀਨਾ ਇੰਨਾ ਆਂਦਾ ਅੱਜ-ਕੱਲ੍ਹ ਕਿ ਬੜਾ ਖਰਾਬ ਮੌਸਮ ਹੋਇਆ ਵੇ।
ਹਾਂ, ਹਾਂ ਮੌਸਮ ਬੜਾ ਖ਼ਰਾਬ।
ਇਕਦਮ ਜ਼ੁਕਾਮ ਜਿਹਾ ਜਾ ਹੋ ਜਾਂਦਾ ਫੇਰ ਥੋੜ੍ਹਾ।
ਹਾਂ।
ਹੋਰ ਠੀਕ ਨੇ ਬ
ਚਲੋ, ਹਾਂ ਸਭ ਠੀਕ ਏ। ਤੇ ਹਾਂ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀ ਮੈਂ ਕਹਿ ਮੈਂ ਨਾ ਮਸ਼ੀਨ, ਇੰਟਰਲੋਕ ਦੀ ਵੀ ਲਲਈਏ, ਔਰ ਪੀਕੋ ਦੀ ਵੀ ਲਈਏ।
ਅੱਛਾ-ਅੱਛਾ।
ਹਾਂ ਅਗਰ ਤੁਸੀਂ ਕਦੀ ਪੀਕੋ ਕਰਵਾਉਣੀ ਹੋਵੇ ਜਾਂ ਇੰਟਰਲੋਕ ਕਰਵਾਉਣਾ ਹੋਵੇ। ਕਿਸੇ ਨੂੰ ਹੈ ਨਾ, ਕਿਸੇ ਕੱਪੜੇ ਨੂੰ ਤੇ ਫਿਰ ਜ਼ਰੂਰ ਕਰਵਾ ਲੈਣਾ।
ਅੱਛਾ, ਹਾਂ, ਠੀਕ ਐ ਜੀ। ਚਲੋ ਮੈਂ ਆਪਣੀ ਫਰੈਂਡਸ ਨੂੰ ਵੀ ਦੱਸ ਦੇਵਾਂਗੀ।
ਹਾਂ-ਹਾਂ।
ਹਾਂ, ਨਾਲੇ ਮੈਂ ਦੱਸਿਆ ਸੀ ਉਹਨਾਂ ਨੂੰ ਤੁਸੀਂ ਕੱਪੜੇ ਵਧੀਆ ਸੀਂਦੇ ਓ ਤੇ ਤੁਸੀਂ ਔਨਲਾਈਨ ਵੀ ਔਡਰ ਲੈ ਲੈਂਦੇ ਓ।
ਹਾਂ-ਹਾਂ।
ਤੁਸੀਂ ਕੱਪੜੇ ਸੇਲ ਵੀ ਕਰਦੇ ਓ
ਹਾਂ ਨਹੀਂ ਮੈਂ ਸੂਟ ਤਾਂ ਨਹੀਂ ਵੈਸੇ ਸੇਲ ਕਰਦੀ ਅਗਰ ਕੋਈ ਕਸਟਮਰ ਕਵੇ ਨਾ ਤੇ ਫੈਬਰਿਕ ਲਿਆ ਕੇ, ਵੀ ਬਣਾ ਦੇਣਾ ਮੇਰਾ ਕੋਡ ਸੈੱਟ ਜਾਂ ਕੁਛ ਵੀ ਅੱਜ-ਕੱਲ੍ਹ ਸੂਟ ਦੀ ਇੰ ਐ। ਪਤਾ ਨਹੀਂ ਲੱਗਦਾ ਸੂਟ ਦੁਪੱਟਾ ਕਿਸੇ ਨੂੰ ਪਸੰਦ ਐ ਕਿਸੇ ਨੂੰ ਨਹੀਂ ਐ। ਹੈ ਨਾ। ਕੋਡ ਸੈੱਟ ਦਾ ਕੱਪੜਾ ਜਿਹੜਾ ਐਕਸਪੋਰਟ ਦਾ ਹੁੰਦਾ ਨਾ ਉਹ ਪਸੰਦ ਆ ਜਾਂਦਾ ਹੈ ਵੈਸੇ ਹਰ ਕਿਸੇ ਨੂੰ ਹਾਂ। ਉਹ ਸੋਫਟ ਹੁੰਦਾ ਨਾ ਕੱਪੜਾ ਵਧ ਵਧੀਆ ਵਾਲਾ, ਉਹ ਪਸੰਦ ਆ ਜਾਂਦਾ ਏ, ਤੇ ਸੂਟ ਨਹੀਂ ਲਿਆਂਦੀ ਮੈਂ
ਹਾਂ, ਉਹ ਕੱਪੜਾ ਫਿਰ ਪਤਾ ਨੀ ਨਾ ਅਲੱਗ-ਅਲੱਗ ਹੁੰਦਾ ਸੂਟਾਂ ਦਾ
ਹਾਂ-ਹਾਂ। ਤੇ ਫਿਰ ਆਪਣੀ-ਆਪਣੀ ਪਸੰਦ ਹੁੰਦੀ ਐ ਤੇ ਇਹ ਕੋਡ ਸੈੱਟ ਪਾਇਆਂ ਤੇ ਇਹਦੇ ਪ੍ਰਿੰਟ ਪਿ੍ੰਟ ਨੇ, ਕਲਰ ਨੇ, ਐ ਪਸੰਦ ਆ ਜਾਂਦੇ ਨੇ।
ਅੱਛਾ।
ਹਾਂ ਤੇ ਸੂਟਾਂ ਦੀ ਕਿਸੇ ਦੀ ਆਪਣੀ-ਆਪਣੀ ਪਸੰਦ ਐ ਕਿਸੇ ਨੂੰ ਕਿਸ ਤਰ੍ਹਾਂ ਦਾ ਕਢਾਈ ਆਲਾ ਕਿਸ ਤਰ੍ਹਾਂ ਦੀ ਕਢਾਈ ਪਸੰਦ ਏ, ਕਿਸ ਤਰ੍ਹਾਂ ਦੀ ਨਹੀਂ ਪਸੰਦ ਐਂ ਬੜਾ ਚੱਕਰ ਰਹਿੰਦਾ ਐ ਕੋਈ ਲਵੇ ਨਾ ਲਵੇ।
ਹਾਂ।
ਹਨਾਂ, ਹਾਂ। ਤੇ ਫਿਰ ਉਹ ਕਸਟਮਰ ਲੈਸ ਵੀ ਆਪੇ ਪਸੰਦ ਕਰਦੇ ਮੈਂ ਲੈਸ ਵੀ ਨਾਲ ਹੀ ਲੈ ਆਉਣੀ। ਜਦੋਂ ਲੈ ਕੇ ਆਣੀ ਆ ਨਾ ਕੋਡ ਸੈੱਟ ਦਾ ਕੱਪੜਾ ਤੇ ਫਿਰ ਲੈਸ ਮੈਂ ਨਾਲ ਹੀ ਲੈ ਆਉਣੀ ਆ ਫਿਰ ਆਪੇ ਕਸਟਮਰ ਪਸੰਦ ਕਰਕੇ ਉਹ ਦੱਸ ਜਾਂਦਾ ਵੀ ਕਿਸ ਤਰ੍ਹਾਂ ਲਗਾਉਣੀ ਐ ਲੈਸ, ਤੇ ਫਿਰ ਮੈਂ ਉਂਜ ਲਗਾ ਕੇ ਬਣਾ ਦਿੰਦੀ ਆ ਉਹਨਾਂ ਦਾ ਹਾਂ। ਤੇ ਬਾਕੀ ਇੱਕ-ਦੋ ਥੋੜ੍ਹੇ ਜਿਹੇ ਕੱਪੜੇ 'ਚੋਂ' ਮੈਨੂੰ ਬਚ ਜਾਂਦੇ ਨੇ ਥੋੜ੍ਹੇ ਜਿਹੇ ਪੈਸੇ ਤੇ ਬਾਕੀ ਮੈਂ ਸਿਲਾਈ ਲੈ ਲੈਂਦੀ।
ਅੱਛਾ।
ਹਾਂ। ਅਤੇ ਉਹ ਆਪਣਾ ਨਾਪ ਮੈਂ ਮੇਨ-ਮੇਨ ਥੋੜ੍ਹੇ ਜਿਹੇ ਕਸਟਮਰ ਰੱਖੇ ਹੋਏ ਨੇ ਆਪਣੇ ਜ਼ਿਆਦਾ ਨਹੀਂ ਕਿਉਂਕਿ ਮੈਂ ਜ਼ਿਆਦਾ ਡਿਜ਼ਾਇਨ ਵਗੈਰਾ ਪਾ ਨਹੀਂ ਸਕਦੀ ਮੇਰੀ ਨਾ ਅੱਖ 'ਚ' ਦਿੱਕਤ ਰਹਿੰਦੀ ਐ।
ਅੱਛਾ।
ਹਾਂ, ਤੇ ਫਿਰ ਮੈਂ ਨਹੀਂ ਕਰ ਸਕ
ਕੀ ਹੋਇਆ ਅੱਖ ਨੂੰ?
ਅੱਖ, ਹਨਾ, ਨਜ਼ਰ ਕਮਜ਼ੋਰ ਐ ਨਾ
ਅੱਛਾ।
ਹਾਂ ਤੇ ਉਹ ਫਿਰ ਜ਼ਿਆਦਾ ਬੜੀ ਜਿਆਦਾ ਨਜ਼ਰ ਲਗਾਵਾਂ ਨਾ ਫਿਰ ਬਾਅਦ ਵਿੱਚ ਅੱਖ ਦਰਦ ਹੋਣ ਲੱਗ ਜਾਂਦੀ ਏ, ਤੇ ਡੋਕਟਰ ਨੂੰ ਦਿਖਾਈ ਸੀ ਤੇ ਉਹ ਕਹਿੰਦਾ ਸੀ ਕੋਈ ਦਿੱਕਤ ਨਹੀਂ ਐ ਬੱਸ ਕਮਜ਼ੋਰੀ ਐ ਤੁਹਾਨੂੰ।
ਅੱਛਾ, ਉਮਰ ਦੇ ਹਿਸਾਬ ਨਾਲ ਨਸਾਂ ਵੀ ਕਮਜ਼ੋਰ ਹੋ ਜਾਂਦੀਆਂ।
ਕਮਜ਼ੋਰ ਹੋ ਜਾਂਦੀਆਂ ਨੇ ਹਾਂ।
ਕੋਈ ਆਈ ਡਰੋਪਸ ਨਹੀਂ ਦਿੱਤੀ ਡੋਕਟਰ ਨੇ?
ਨਹੀਂ ਉਹ ਕਹਿੰਦੇ ਸੀ ਬਈ ਖਾਣਾ-ਪੀਣਾ ਆਪਣਾ ਸਹੀ ਰੱਖੋ ਜਰਾ। ਖਾਓ-ਪੀਓ ਜੂਸ ਪੀ, ਹਾਂ-ਹਾਂ ਉਹ ਤੇ ਖਾਂਦੇ
ਅੱਖਾਂ ਵਾਸਤੇ ਖਰੇ ਹੁੰਦੇ ਨੇ, ਸੌਂਫ ਬੜੀ ਵਧੀਆ ਹੁੰਦੀ ਐ ਅੱਖਾਂ ਵਾਸਤੇ। ਸੋਫ ਦਾ ਪਾਊਡਰ ਬਣਾ ਲੋ, ਹਾਂ ਜਰੂਰੀ ਨੀ ਏ। ਤੁਸੀਂ ਬਦਾਮਾਂ 'ਚ' ਹੀ ਉਹ ਪਾਉਣਾ ਹੈ ਇੰਜੇ ਪਾਊਡਰ ਬਣਾ ਲਓ, ਤੇ ਸੌਂਫ ਦੇ ਵਿੱਚ ਜਰਾ ਜੀ ਪਾਲੋ ਮਿਸ਼ਰੀ।
ਹਾਂ, ਧਾਗੇ ਆਲੀ ਮਿਸ਼ਰੀ। ਤੇ ਛੋਟੀਆਂ ਲਾਚੀਆਂ ਹਾਂ-ਹਾਂ।
ਤਾਜ਼ਾ ਦੁੱਧ ਲੈ ਲਈ ਘਰੇ।
ਹਮ।
ਹਾਂ।
ਤੇ ਮੈਂ ਬਣਾ ਕੇ ਰੱਖੀ ਹੋਈ ਐ ਹੁਣ
ਅੱਛਾ।
ਤੇ ਉਹ ਮੈਂ ਲੈ ਲੈਂਦੀ ਹਾਂ ਰੋਜ਼, ਇੱਕ ਚਮਚ।
ਹਾਂ।
ਹਮ। ਬੱਸ ਨਜ਼ਰ ਦਾ ਕੰਮ ਐ ਫਿਰ ਨਜ਼ਰ ਫਿਰ ਲਾਣੀ ਪੈਂਦੀ ਐ ਨਾ।
ਹਾਂ ਉਹ ਤੇ ਹੈ ਫਿਰ।
ਹਮ, ਜ਼ਿਆਦਾ ਡਾਰਕ ਕੱਪੜਾ ਸਿੱਪਦਾ ਨਹੀਂ ਮੇਰੇ ਕੋਲੋਂ। ਕੱਪੜਾ। ਲਾਈਟ ਕਲਰ ਹੀ ਲੈਂਦੀ ਹਾਂ ਮੈਂ ਡਾਰਕ ਕੱਪੜਾ ਨਹੀਂ ਲੈਂਦੀ ਜ਼ਿਆਦਾ ਕਿਉਂਕਿ ਕਾਲਾ ਨੀਲਾ ਹੀ ਹੈ ਤੇ ਜ਼ਿਆਦਾ ਸਿਪਦੇ ਹੀ ਨੀ ਇਹਨਾਂ ਤੇ ਬੜੀ ਨਜ਼ਰ ਚਾਹੀਦੀ ਹੁੰਦੀ ਹੈ
ਹਾਂ ਕੱਪੜਾ ਵੀ ਡਾਰਕ ਧਾਗਾ ਵੀ ਡਾਰਕ ਲਾ ਦੈਂਦੇ ਆ ਨਾ। ਯਰ, ਤੁਸੀਂ ਮੈਨੂੰ ਲੱਗਦਾ ਤੁਹਾਡਾ ਨੰਬਰ। ਤੁਹਾਨੂੰ ਚੇਂਜ ਨਾ ਹੋ ਗਿਆ ਹੋਵੇ ਨੰਬਰ ਵੱਧ - ਵੁੱਧ ਨਾ ਗਿਆ ਹੋਵੇ।
ਚਸ਼ਮਾ ਤੇ ਮੈਂ ਹੁਣੇ ਹੀ ਬਣਵਾਇਆ ਇਕ ਮਹੀਨਾ ਹੋ ਗਿਆ।
ਅੱਛਾ।
ਹਾਂ ਟੈਸਟ ਕਰਵਾਈਆਂ ਸੀਂ ਅੱਖਾਂ ਨੰਬਰ ਤੇ ਵਧੀਆ ਆਏ ਆ ਡਾਕਟਰ ਕਹਿੰਦਾ ਨੰਬਰ ਪਰ ਬੜਾ ਜ਼ਿਆਦਾ ਸਾਢੇ ਪੰਜ ਨੰਬਰ ਇਹ ਇੱਕ ਅੱਖ ਦਾ।
ਇਹ
ਹਾਂ।
ਕਾਫੀ ਨੰਬਰ ਏ ਫਿਰ ਤੇ
ਹਾਂ।
ਸਾਢੇ ਪੰਜ ਨੰਬਰ ਕਾਫ਼ੀ ਹੁੰਦਾ ਹੈ?
ਹਾਂ।
ਹਾਂ।
ਚਲੋ ਖੁਰਾਕ- ਖਰੂਕ ਆਪਣੀ ਸਹੀ ਰੱਖੋ। ਉਹਨਾਂ ਨਾਲ- ਨਾਲ ਜ਼ਿਆਦਾ ਨਜ਼ਦੀਕ ਦਾ ਕਰੋ ਵੀ ਨਾ ਕਿਉਂਕਿ ਨਜੀਵ ਦਾ ਕਰਨ ਨਾਲ ਫਿਰ ਹੋਰ ਵੱਧੇਗੀ ਨਜੀਵ
ਹਮ-ਹਮ ਤਾਂ ਹੀ ਤੇ ਗੁੱਸੇ ਹੁੰਦੇ ਨੇ ਫਿਰ ਬੱਚੇ ਵੀ ਆ ਵੀ ਗੁੱਸੇ ਹੁੰਦੇ ਨੇ ਸਾਰੇ ਲਈ ਕਿਉਂ ਕਰਦੇ ਹੋ ਐ ਵਾਲਾ ਕੰਮ ਨਾ ਕਰਿਆ ਕਰੋ।
ਹਾਂ।
ਬਾਕੀ ਚਲੋ। ਫਿਰ ਲਾਲਚ ਆ ਜਾਂਦਾ ਚਲੋ ਕੋਈ ਨਹੀਂ ਬੱਚਿਆਂ ਨੇ ਮਕਾਨ ਮੁ ਮਕੂਨ ਲੈਣਾ ਏ ਚਲੋ ਥੋੜ੍ਹੀ ਕਮੇਟੀ ਬੰਦਾ ਪਾ ਲੈਦਾ ਹੈਲਪ ਹੋ ਜਾਂਦੀ ਹੈ ਬੱਚਿਆਂ ਦੀ ਥੋੜ੍ਹੀ
ਹਾਂ ਉਹ ਵੀ ਹੈ ਜੇ ਹੁਨਰ ਹੋਏ ਬੰਦੇ ਨੂੰ ਹੁੰਦਾ ਹੀ ਹੈ ਕਿ ਮੈ ਕਿਉ ਨਾ ਕਰਾਂ ਥੋੜ੍ਹਾ ਪੈਸੇ ਆ ਜਾਂਦੇ ਨੇ
ਹੁਣ ਮੇਰੀ ਕਮੇਟੀ ਨਿਕਲ ਗਈ ਸੀ ਇਹ ਵਾਲੇ ਮਹੀਨੇ ਮੈਂ ਇਹ ਵਾਲੇ ਕਮ ਉਹ ਜਿਹੜੇ ਆ ਸਿਲਾਈ ਦੇ ਕੰਮ ਨਾਲ ਕਮੇਟੀ ਨਿਕਲ ਗਈ ਸੀ।
ਅੱਛਾ।
ਹਾਂ ਤੇ ਕਮੇਟੀ ਪਾਈ ਹੋਈਏ ਹਾਂ। ਅਤੇ ਆ ਨਾ ਤੁਸੀਂ ਫਿਰ ਨਾ ਮੇਰੇ ਕੋਲੋਂ ਸੂਟ ਆਪਣਾ ਉਹ ਕੋਈ ਕੁੱਛ ਪੀਕੋੋ ਕਰਾਉਣਾ ਹੋਵੇ ਜਿੱਸ ਦੁਪੱਟਾ ਪੀ ਕੋੋ ਕਰਾਉਣਾ ਹੈ ਜਾਂ ਸੂਟ ਸਵਾਉਣਾ ਹੈ ਹੈ ਨਾ
ਅੱਛਾ।
ਅਤੇ ਕਦੇ ਆ ਨਾ ਮੇਰੇ ਕੋਲ
ਹਾਂ ਮੈਂ ਉੱਧਰਲੇ ਪਾਸੇ ਚੱਕਰ ਲੱਗੇਗਾ ਨਾ ਤੇ ਫੇਰ ਮੈਂ ਉ ਉੱਧਰ ਲੈਵਾਂ ਕਰਾਂਗੀ ਨਾਲੇ ਤੁਹਾਨੂੰ ਸੀਨੇ ਵੀ ਦੇ ਜਾਂਗੀ ਸੂਟ ਆਪਣੇ, ਆਪਣੀ ਫਰੈਂਡ ਨੂੰ ਵੀ ਕਵਾਂਗੀ ਉਹ ਵੀ ਆਪਣਾ ਨਾਪਾ ਨੂਪਾ ਦੇ ਜਾਏਗੀ।
ਠੀਕ ਹੈ- ਠੀਕ ਹੈ।
ਹਾਂ, ਥੋੜਾ ਮੌਸਮ ਸਹੀ ਓਨੇ।
ਹਾਂ, ਹਾਂ, ਸਹੀ ਗੱਲ ਹੈ ਗਰਮੀ। ਤੇ ਇਹੀ ਹੈਗੀ ਬਹੁਤ ਚਲੋ ਹੈ ਥੋੜ੍ਹੇ ਦਿਨਾਂ ਦੀ ਹੈ ਹੁਣ ਜੁਲਾਈ ਦਾ ਮਹੀਨਾ ਨਿਕਲ ਜਾਏਗਾ ਨਾ ਅਤੇ ਫਿਰ ਅੱਗੋਂ ਥੋੜ੍ਹਾ ਸਹੀ ਬਰਸਾਤਾਂ ਲੱਗ ਜਾਣਗੀਆਂ ਨਾ, ਹਾਂ।
ਹਾਂ।
ਫਿਰ ਸਹੀ ਹੋ ਜਾਏਗਾ।
ਹਾਂਜੀ-ਹਾਂਜੀ।
ਅ ਹਾਂ ਹੋਰ ਤੁਹਾਡੇ ਬੱਚੇ ਠੀਕ ਨੇ?
ਹਾਂਜੀ ਬੱਚੇ ਠੀਕ ਨੇ ਮੇਰੇ।
ਅੱਛਾ।
ਬਸ ਤਿਆਰੀ ਕਰਦੇ ਪਏ ਨੇ। ਤੁਹਾਡਾ ਵੀ ਸਾਰੀ ਛੁੱਟੀਆਂ ਹੋਮਵਰਕ ਨੀ ਕਰ ਪਾਏ ਤੇ ਹੁਨ ਖ਼ਤਮ ਕਰਦੇ ਪਏ ਨੇ।
ਹਾਂ ਛੁੱਟੀਆਂ 'ਚ ਬੱਚੇ ਮਸਤੀ ਚ ਲੱਗੇ ਰਹਿੰਦੇ ਨੇ ਨਾ ਆਪਣੀ। ਤੇ
ਹਾਂ। ਚਲੋ, ਹੋਰ ਤੁਹਾਡੇ ਉੱਥੇ ਖੁੱਲ੍ਹ ਗਏ ਨੇ ਸਕੂਲ।
ਹਾਂ ਸਕੂਲ ਖੁੱਲ੍ਹ ਗਏ ਨੇ। ਬੱਚੇ ਜਾਣ ਲੱਗ ਗਏ ਨੇ ਅੱਜ ਹੀ ਖੁੱਲ੍ਹੇ ਨੇ।
ਅੱਛਾ।
ਹਾਂ-ਹਾਂ। ਤੇ ਤੁਸੀਂ ਜਦੋਂ ਆਉਣਾ ਹੋਏਗਾ ਨਾ ਪਹਿਲੇ ਮੈਨੂੰ ਫੋਨ ਕਰ ਲੈਣਾ ਹਨਾ। ਹਾਂ ਕਦੀ ਮੈਂ ਘਰ ਨਾ ਮਿਲਾ।
ਹਾਂ ਨਹੀ ਉਥੇ ਮੈਂ ਫ਼ੋਨ ਕਰਕੇ ਆਵਾਂਗੀ।
ਹਾਂ-ਹਾਂ।
ਹਾਂ ਤੇ ਤੁਸੀਂ ਬਹੁਤ ਖੇਚਲਣਾ ਨਾ ਕਰਨਾ ਫਿਰ, ਮੈਨੂੰ। ਤੁਸੀਂ ਬੜੀ ਖੇਚਲ ਕਰਦੇ ਹੋ ਫਿਰ। ਮੈਂ ਕਿਹਾ ਕਿ ਮੈਂ ਇੱਕੋ ਦਮ ਸਰਪਰਾਈਜ਼ ਹੀ ਦੇਵਾਂਗੀ ਫਿਰ।
ਹਾਂ, ਨਹੀਂ ਨਹੀਂ। ਕੋਈ ਗੱਲ ਨਹੀਂ ਖੇਚਲ ਦੀ ਕੀ ਗੱਲ ਏ।
ਹਾਂ, ਚਲੋ ਹੋਰ ਤੁਹਾਡੀ ਫਰੈਂਡਸ ਆਦੀਆਂ ਰਹਿੰਦੀਆਂ ਨੇ।
ਹਾਂ ਆਂਦੀਆਂ ਰਹਿੰਦੀਆਂ ਨੇ ਕੱਪੜੇ ਸਵਾਉਣ ਆਂਦੀਆਂ ਨੇ ਤੇ
ਅੱਛਾ- ਅੱਛਾ। ਸਲਵਾਰਾਂ ਤੁਸੀਂ ਬਾਹਰ ਦਿੰਦੇ ਹੋ?
ਹਾਂ। ਸਲਵਾਰਾਂ ਅੱਜ-ਕੱਲ੍ਹ ਘੱਟ ਹੀ ਆਦੀਆਂ ਨੇ ਸੀਨ ਵਾਸਤੇ। ਪੈਟਾਂ-ਪਲਾਜ਼ੋ ਹੁੰਦੀਆਂ ਨੇ। ਹਨਾ। ਹੁਣ ਪਲਾਜ਼ੋ ਵੀ ਘੱਟ ਆਣ ਲੱਗ ਗਏ ਨੇ। ਹਾਂ- ਹਾਂ। ਸਭ ਲੈਸ-ਲੂਸ ਲੱਗ ਜਾਂਦੀ ਨਾ ਫਿਰ ਲੈਸ ਨਾਲ ਫਿਰ ਤੁਰਪਾਈ ਲੋੜ ਨਹੀਂ ਪੈਂਦੀ।
ਹਾਂ, ਚਲੋ ਠੀਕ ਏ ਫਿਰ ਮੇਰਾ ਚੱਕਰ ਲੱਗੇਗਾ। ਫਿਰ ਮੈਂ ਤੁਹਾਨੂੰ, ਫੋਨ ਕਰਾਂਗੀ ਠੀਕ ਏ। ਚਲੋ ਠੀਕ ਹੈ ਜੀ। ਸਤਿ ਸ੍ਰੀ ਆਕਾਲ।